ਹੈਲੋ।
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਜੀ ਮੇਰੇ ਵਧੀਆ ਤੁਸੀਂ ਦੱਸੋ ਕਿੱਦਾਂ ਹੋ
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ
ਹਾਂਜੀ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ 'ਚ ਸਭ ਕਿ
ਜੀ ਬਿਲਕੁਲ ਬਧ ਵਧੀਆ ਨੇ ਸਭ ਵਧੀਆ ਨੇ ਹੋਰ ਕੀ ਚੱਲ ਰਿਹਾ ਸੀ
ਜੀ ਬਸ ਕੁਛ ਨਹੀਂ ਆਪਾਂ ਸਬਜ਼ੀ ਸੁਬਜ਼ੀ ਇਥੇ ਲੈ ਕੇ ਆਏ ਸੀ ਹੁਣੇ ਅਤੇ ਬਸ ਉਹੀ ਸੋਚ ਰਹੇ ਸੀ ਕਿ ਹੁਣ ਕੀ ਬਣਾਈਏ ਅੱਜ ਕੱਲ ਦੇ ਕਿਉਂਕਿ ਬੱਚਿਆਂ ਨੇ ਬੜਾ ਦੁਖੀ ਕੀਤਾ ਹੋਇਆ ਕਦੀ ਕੁਛ ਲਿਆ ਦਿ ਕਦੀਦੇ ਕੁਛ ਲਿਆ ਦਿ ਕਦੇ ਕੁਛ ਬਣਾ ਲਓ ਅਤੇ ਕਦੇ ਕੁਛ ਬਣਾ ਲਓ ਸਮਝ ' ਨਹੀਂ ਆਉਂਦਾ ਕੀ ਬਣਾਈਆਂ
ਉੱਥੇ ਹੈ ਹੀ ਬੱਚਿਆਂ ਨੂੰ ਨਾ ਅੱਜ ਕੱਲ੍ਹ ਘਰ ਦੀਆਂ ਚੀਜ਼ਾਂ ਕੱਟ ਤੇ ਪਾਰ ਦੀਆਂ ਚੀਜ਼ਾਂ ਬੜੀ ਜ਼ਿਆਦਾ ਪਸੰਦ ਆਉਂਦੀ ਪਈ ਹੈ ਤੇ ਮੈਂ ਵੀ ਬੜੀ ਪਜ਼ਲ ਹੋ ਜਾਂਦੀ ਹਾਂ ਬੱਚਿਆਂ ਨੂੰ ਮਤਬ ਆਪਣਾ ਡਾਂਟ ਖਾਂਦੇ ਨੇ ਬੱਚੇ ਕਿ ਉਹਨਾਂ ਨੂੰ ਚਾਹੀਦਾ ਕਿ ਮੰਮਾ ਇਹ ਨ ਖਾਣਾ ਤੇ ਬਾਹਰ ਦਾ ਇਹ ਖਿਲਾ ਦੋ ਉਹ ਖਿਲਾ ਦੋ ਤੂੰ ਜਬ ਵੀ ਉਹ ਕੁਸ਼ਚਨ ਪੁੱਛੋ ਨਾ ਤੁਸੀਂ ਕੀ ਖਾਣਾ ਬਸ ਜੀ ਇਹ ਖਾਣਾ ਹੈ ਬਾਹਰ ਦਾ ਉਹ ਖਾਣਾ ਹੈ ਤੇ ਮਤਲਬ ਕਰਦੀ ਹੈ ਕੋਈ ਚੀਜ਼ ਹੈ ਨਾ ਉਹਨਾਂ ਨੂੰ ਪਤਾ ਨੀ ਸਬਜ਼ੀਆਂ ਦੇ ਨਾਮ ਕਿ ਇਹ ਸਬਜ਼ੀ ਖਾਣੀ ਹੈ ਜਾਂ ਉਹ ਖਾਣਾ ਹੈ ਬਾਹਰ ਦੀਆਂ ਸਭ ਚੀਜ਼ਾਂ ਨੂੰ ਸਾਰੀਆਂ ਲਿਸਟਾਂ ਉਹਨਾਂ ਨੂੰ ਪਤਾ ਹੈ ਮੈਂ ਤੇ ਇਹ ਸੋਚ ਕੇ ਬੜੀ ਹੈਰਾਨ ਹੈ ਕਿ ਬੱਚਿਆਂ ਨੂੰ ਬਾਹਰ ਜੰਗ ਫੂਟ ਤਾਂ ਇਹ ਬੜੀ ਲੱਕ ਲੱਗ ਹੋਈ ਹੈ
ਜੰਕ ਫੂਡ ਦੀ ਇੰਨੀ ਇਹਾਰੀ ਗੰਦੀ ਲੱਤ ਲੱਗ ਗਈ ਕਿ ਤੁਸੀਂ ਉਹਨਾਂ ਨੂੰ ਕਹੋਗੇ ਨਾ ਕਿ ਮੂੰਗ ਦੀ ਦਾਲ ਲਿਆਓ ਅਤੇ ਉਹਨਾਂ ਨੂੰ ਮੂੰਗ ਦੀ ਦਾਲ ਨਹੀਂ ਪਤਾ ਉਹ ਕਹੇ ਕੇ ਕਿ ਮੰਮੀ ਹਰੀ ਸਬਜ਼ੀ ਦੇ ਕੇ ਕੀ ਲਾਲ ਸਬਜ਼ੀ ਲਾਲ ਵਾਲੀ ਦਾਲ ਲੈ ਕੇ ਆਉ ਹੈ ਹਰੀ ਦਾਲ ਲੈ ਕੇ ਆਉ ਉਹਨਾਂ ਨੂੰ ਨਾਮ ਨੀ ਪਤਾ ਤਾ
ਹਮ ਦੇਖੋ ਛੋਟੇ ਛੋਟੇ ਬ ਛੋਟੇ ਛੋਟੇ ਬੱਚਿਆਂ ਨਾਲ ਨਾਲ ਉਹਨਾਂ ਦਾ ਵੀ ਇਗਜਾਮਪਲ ਲੈ ਲੋ ਤੇ ਉਹਨਾਂ ਨੂੰ ਤਾਂ ਦੇਖੋ ਬਾਹਰ ਦੀਆਂ ਬਾਹਰ ਦੀ ਚੀਜ਼ਾਂ ਦੇ ਨਾਲ ਨਾਲ ਜ਼ਿਆਦਾ ਪਸੰਦ ਯਾਦ ਹੈਗੇ ਨੇ ਘਰ ਦੀਆਂ ਸਬਜ਼ੀਆਂ ਦੇ ਨਾਲ ਉਹ ਉਹ ਦਾ ਕੋਈ ਰਿਸ਼ਤਾ ਨੀ ਗਾ ਮੈਂ ਤੇ ਸਾਫ਼ ਦੱਸਣ ਆ
ਇਹ ਗੱਲ ਇਹ ਗੱਲ ਤਾਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਇਹ ਵੀ ਕਿ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਨਾਲ ਨਾਲ ਨੂੰ ਰਹਿ ਰਹਿ ਕਹਿੰਦਾ ਸਾਡੀ ਵੀ ਇਵੇਂ ਯ ਯਾਦਤ ਜਿਹੀ ਪੈ ਗਈ ਕਿ ਚੱਲ ਯਾਰ ਹੁਣ ਉਹ ਕਹਿ ਰਹੇ ਨੇ ਤਾਂ ਚੱਲ ਅਸੀਂ ਵੀ ਖਾਈ ਲੈਂਦੇ ਹਾਂ ਚੱਲ ਫਿਰ ਅਸੀਂ ਸੋਚਦੇ ਹਾਂ ਕਿ ਚੱਲ ਇੱਕ ਹੀ ਤਾਂ ਮੋਮੋਸ ਹੈ ਉਹ ਜਦੋਂ ਇੱਕ ਕਰਦੇ ਕਰਦੇ ਕਦੋਂ ਸਾਡੇ ਢਿੱਡ ਸਾਡਾ ਖੁਦ ਦੀ ਹੈਲਥ ਖ਼ਰਾਬ ਹੋ ਜਾਂਦੀ ਹੈ
ਮੈਦਾ ਕਿੰਨਾ ਨੁਕਸਾਨ ਦਾ ਕ ਹੁਣ ਦੇਖੋ ਕਿਵੇਂ ਕਿਵੇਂ ਬਾਹਰ ਦੇ ਲੋਕ ਕਿਵੇਂ ਕਿਵੇਂ ਬਣਾਉਂਦੇ ਗੰਦੇ ਗੰਦੇ ਹੱਥ ਹੁੰਦੇ ਨੇ ਤੁਸੀਂ ਬਿਲੀਵ ਕਰ ਸ ਕਦੇ ਹੋ ਉਹ ਕਿਵੇਂ ਕਿਵੇਂ ਬਣਾ ਰਿਹਾ ਸਾਨੂੰ ਤ ਸਵਾਦ ਆ ਰਿਹਾ ਹੈ ਲੇਕਿਨ ਉਹਨਾਂ ਦੇ ਬਣਾਉਣ ਦਾ ਤਰੀਕਾ ਗੰਦੇ ਹੱਥ ਗੰਦਾ ਪਾਣੀ ਉਹਨਾਂ ਦੇ ਬੋਡੀ ਦਾ ਸਵੈਟਿੰਗ ਵੈਟਿੰਗ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਇਹ ਕਿਤੇਨਾ ਨੁਕਸਾਨਦਾਇਕ ਖ਼ਤਰਨਾਕ ਹੈ ਸਾਡੇ ਢਿੱਡ ਵਾਸਤੇ ਤੇ ਅਗਰ ਪੇਟ ਨੂੰ ਕੋਈ ਵੀ ਇਨਫੈਕਸ਼ਨ ਵਗੈਰਾ ਕੁਛ ਵੀ ਹੋ ਜਾ ਸਾਡੇ ਢਿੱਡ ਨੂੰ ਤੇ ਇਸ ਚੀਜ਼ ਦਾ ਜਿੰਮੇਦਾਰ ਲੇਕਿਨ ਬੱਚੇ ਸਮਝਦੇ ਨੀ ਗ ਬੱਚਿਆਂ ਦੇ ਨਾਲ ਬੜਿਆਂ ਨੂੰ ਵੀ ਬੜੇ ਚੰਗੇ ਮਤਲਬ ਉਹ ਚਸਕੇ ਲੱਗੇ ਨੇ ਉਹਨਾਂ ਨੂੰ ਭਾਰ ਦੀਆਂ ਚੀਜ਼ਾਂ ਖਾਣ ਦੀ
ਮੈਂ ਤੇ ਅੱਜ ਕੱਲ੍ਹ ਬਜ਼ੁਰਗਾਂ ਨੂੰ ਵੀ ਦੇਖਿਆ ਮੈਂ ਤਾਂ ਅੱਜ ਕੱਲ੍ਹ ਬਜ਼ੁਰਗਾਂ ਨੂੰ ਵੀ ਦੇਖਿਆ ਦੇਖਿਆ, ਬਜ਼ੁਰਗ ਵੀ ਅੱਜ ਕੱਲ ਪਹਿਲੇ ਹੁੰਦੇ ਸੀ। ਕਿ ਚੱਲ ਗੋਲਗੱਪੇ ਖਾ ਲਏ, ਟਿੱਕੀ ਖਾ ਲਏ ਅੱਜ ਕੱਲ੍ਹ ਬਜ਼ੁਰਗ ਵੀ ਮੋਮੋਸ ਬਰਗਰ ਪੀਜੇ ਦੇ ਦੁਕਾਨ 'ਤੇ ਖੜ੍ਹੇ ਹੁੰਦੇ ਨੇ,
ਉਹ ਤੇ ਹੈ ਹੀ ਹੈ। ਤੇ ਮੈਨ ਵੀ ਦੇਖਿਆ। ਇਹ ਹਾਰ ਲੱਗੇ ਨੇ ਤੇ ਸਾਨੂੰ ਨਾ ਇੱਕ ਸਿਸਟਮ ਬਣਾਉਣਾ ਚਾਹੀਦਾ। ਤੁਸੀਂ ਕੀ ਕਹਿੰਦੇ ਹੋ? ਕਿਵੇਂ ਹੋਣਾ ਚਾਹੀਦਾ ਕਿ ਬਚ ਇਹ ਚੀਜ਼ਾਂ ਦੀ ਲੱਤ ਦੇਖੋ ਬਾਹਰ ਦੁਕਾਨਦਾਰੀ ਵੀ ਉਹਨਾਂ ਦੀ। ਖਰਚੇ ਬੜੀ ਜ਼ਿਆਦਾ ਵੱਧਦੀ ਪਈ ਹੈ। ਕਿ ਲੋਕ ਉਹ ਅਟਰ੍ਰੈਕਟ ਕਰਦੇ ਨੇ ਲੋਕੀ ਨੂੰ ਕਿ ਇਹ ਇੰਨੀ ਚੀਜ਼ਾਂ ਮਤਲਬ ਹਰ ਦੁਕਾਨ ਦੇ ਪਾਸ ਨਾ ਹਰ ਦੂਜੇ ਦੁਕਾਨ ਦੇ ਕੋਲ ਮੋਮੋਸ ਮੈਦੇ ਸੇ ਬਣੀ ਚੀਜ਼ਾਂ ਕਾਫ਼ੀ ਮਿਲਣ ਨੇ ਤੇ ਉਹ ਲੋਕ ਨਾ ਸੋਸ। ਸੋਚ ਦੇ ਪਏ ਲੋਕਾਂ ਦੇ ਬਾਰੇ ਜਾਂ ਬੱਚਿਆਂ ਦੇ ਬਾਰੇ ਦੁਕਾਨਦਾਰ ਜੋ ਹੁੰਦੇ, ਨੇ ਉਹਨਾਂ ਨੂੰ ਆਪਣੀ ਸੇਲ ਦੀ ਆ ਟੈਨਸ਼ਨਾਂ ਰਹਿੰਦੀ ਹੈ। ਕਿ ਸਾਡੀ ਸੇਲ ਹੋ ਜਾਏ, ਲੇਕਿਨ ਇਹ ਨੀ ਸੋਚਦੇ। ਕਿ ਉਹਨਾਂ ਨੂੰ ਕਿਤਨੀ ਬਿਮਾਰੀ ਲੱਗੇਗੀ ਜਾਂ ਬੱਚਿਆਂ ਨੂੰ ਇਨਫੈਕਸ਼ਨ ਹੋ ਜਾਏਗਾ ਟਿੱਡ ਚ ਇੰਨਫੈਕਸ਼ਨ ਹੋ ਜਾਏਗਾ। ਇਹ ਚੀਜ਼ਾਂ ਕੀਤੀ ਖ਼ਤਰਨਾਕ ਹੈਗੀ ਹੈ। ਹੁਣ ਬੱਚਿਆਂ ਨੂੰ ਪਾਣੀ ਵੀ ਨੀ ਪੀਣਾ ਸਾਰਾ ਦਿਨ ਉਹ ਪਾਣੀ ਨੀ ਪੀਏਗੇ ਨਾ ਤਾਂ ਉਹ ਮੈਦਾ ਕਿੱਧਰ ਜਾਏਗਾ। ਮੈਦਾ ਦਾ ਢਿੱਡ ਚ ਅੰਦਰ ਕੁ ਜ਼ਹਿਰ ਹੀ ਬਣਾਏਗਾ ਨਾ ਫਿਰ
ਅੱਜ ਕੱਲ੍ਹ ਹਰ ਕੋਈ ਆਪਣੀ ਕਮਾਈ ਦਾ ਬਸ ਦੇਖਦਾ। ਕਿ ਸਾਨੂੰ ਬਸ ਕਮਾਈ ਹੋ ਜਾਏ। ਸਾਹਮਣੇ ਦੀ ਹੈਲਥ ਦਾ ਕੀ ਹੈ। ਬੰਦਾ ਮਰਦਾ ਮਰਜ਼ੇ ਔਹਨਾਂ ਨੂੰ। ਕੋਈ ਪਰਵਾਹ ਨਹੀਂ ਹੈ ਉਹ ਕਹਿੰਦੇ ਨੇ ਆਪਾਂ ਦਸ ਰੁਪਏ ਦਾ ਅਸੀਂ ਖ਼ਰਾਬ ਟਮਾਟਰ ਲੈ ਕੇ ਆਏ ਹਾਂ ਅਸੀਂ ਉਹਨੂੰ ਹੀ ਹਲਕਾ ਧੋਣਾ ਨਹੀਂ ਆ ਬਸ ਉਹਨੂੰ ਸਿੱਧਾ ਭੁੰਨਿਆ ਤੇ ਬਣਾਇਆ, ਤੇ ਚਟਣੀ ਬਣਾਈ ਤੇ ਬਸ ਬੰਦੇ ਨੂੰ ਭੇਜਤੀ। ਔਹ ਬੱਚੇ, ਉਹੀ ਚੀਜ਼ ਨੂੰ ਟੇਸਟ ਲੈ ਲੈਂਦੇ ਨੇ। ਪਰ ਉਹੀ ਚੀਜ਼ ਅਗਰ ਮਾਂ ਅਗਰ ਵਧੀਆ ਟਮਾਟਰ ਲੈ ਕੇ ਆ ਰਹੀ ਹੈ। ਪਿਓ ਵਧੀਆ ਟਮਾਟਰ ਲੈ ਕੇ ਆ ਰਿਹਾ ਹੈ। ਉਹ ਇਸ ਚੀਜ਼ ਨੂੰ ਨਹੀਂ ਸਮਝਦੇ। ਉਹ ਕਹਿੰਦੇ ਨੇ ਮੰਮੀ ਤੁਸੀਂ ਪਾਪਾ ਤੁਸੀਂ ਵਧੀਆ ਸੀ। ਚੀਜ਼ ਨਹੀਂ ਖਵਾਉਂਦੇ, ਤੁਸੀਂ ਪਰ ਅਗਰ ਅੱਜ ਦੀ ਡੇਟ ਦੇ ਅੰਦਰ ਕੀ ਕਰਨਾ ਚਾਹੀਦਾ। ਕਿ ਸਾਡੇ ਘਰ ਦੇ ਅੰਦਰ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ, ਜਿਵੇਂ ਮਾਈਕਰੋਵੇਵਨ ਹੋ ਗਿਆ। ਠੀਕ ਹੈ। ਸਾਡੇ ਕੋਲ ਅਗਰ ਇਹ ਛੋਟੀ ਛੋਟੀ ਚੀਜ਼ਾਂ ਅਗਰ ਸਾਡੇ ਕੋਲ ਹੋਏਗੀ। ਤੇ ਅਸੀਂ। ਜੇ ਪੀਜ਼ਾ ਬੇਕ ਹੋ ਗਿਆ। ਸਾਡੇ ਕੋਲ ਅਗਰ ਘਰੇ ਪਿਆ, ਤੇ ਬੱਚੇ ਬੱਚੇ, ਬਿਨਾਂ ਬੋਲੇ, ਬੱਚਾ ਅਗਰ ਕੇਹਾ ਹੈ। ਕਿ ਮੰਮੀ ਰੋਟੀ ਬਣਾ ਦਿਉ, ਚੱਲ ਕੋਈ ਗੱਲ ਨਹੀਂ। ਬੇਟਾ ਅੱਜ ਦੁਪਹਿਰੇ ਤੈਨੂੰ ਮੈਂ ਇਹ ਖਵਾਵਾਂਗੀ। ਪਰ ਤੋਂ ਪਹਿਲੇ ਹੁਣੇ ਰੋ। ਟੀਹਾ
ਹੁਣ ਮੈਂ ਕੀ ਕਰਦੀ ਆਂ। ਔਤੇ ਹੈ ਹੀ, ਬੱਚਿਆਂ ਨੂੰ ਲਾਲਾਚ ਬੜਾ ਹੋਂਦਾ। ਹੁਣ ਮੈਂ ਕੀ ਕਰਦੀ ਹਾਂ। ਮੈਂ ਤੇ ਦੇਖੋ ਘਰ ਦੇ ਅੰਦਰ ਸਾਰੀ ਚੀਜ਼ਾਂ ਰੱਖੀ ਹੈ। ਤੇ ਬੱਚਿਆਂ ਨੂੰ ਪੀਜ਼ਾ ਖਾਣ ਦਾ ਸ਼ੌਕ ਹੁੰਦਾ। ਮੈਂ ਬਾਹਰ ਦਾ ਨੀ ਖਿਲਾਉਂਦੀ। ਮੈਂ ਘਰ ਦੇ ਅੰਦਰ ਨੀ ਬ੍ਰੈਡ ਦੇ ਅੰਦਰ ਹੀ ਸਾਰੀ ਚੀਜ਼ਾਂ ਲਗਾ ਕੇ ਨਾ ਘਰ। ਦੇ ਸਬਜ਼ੀਆਂ ਵਬਜ਼ੀਆਂ ਬਣਾਕੇ ਤੇ ਮਿਓਨੀਜ਼ ਮਿਓਨੀਜ਼ ਕੁਝ ਨੀ ਪਾਉਂਦੀ। ਮੈਂ ਘਰ ਦੀਆਂ ਮਲਾਈ ਮਲੂਈ ਲਗਾ। ਕੇ ਨਾ ਉਹਨਾਂ ਨੂੰ ਬੇਕ ਕਰ ਦੇਣੀ ਆ, ਤੇ ਮੈਂ ਉਹਨੂੰ ਲੱਗਦਾ ਹੈ ਕਿ ਇਹ ਪੀਜ਼ਾ ਬ੍ਰੈਡ ਪੀਜ਼ਾ ਬਣ ਗਿਆ। ਤੇ ਬੜੇ ਸ਼ੌਕ ਨਾਲ ਖਾਣੇ ਹੁੰਦੇ। ਆ ਤੇ ਬੱਚਿਆਂ ਨੂੰ ਅਗਰ ਤੁਸੀਂ ਸਮਝਾਓਗੇ! ਕਿ ਬੱਚੋ ਦੇਖੋ ਐਵੇਂ ਦੀਆਂ ਚੀਜ਼ਾਂ ਬਾਹਰ ਦੀਆਂ ਸੇਮ ਅਸੀਂ ਘਰ ਬਣਾ ਸਕਦੇ ਹਾਂ! ਤੇ ਕਈ ਬੱਚੇ ਨਾ ਖਾ ਲੈਂਦੇ ਆ। ਘਰ ਦੀਆਂ ਤੇ ਲੇਕਿਨ ਕੁੱਝ ਬੱਚਿਆਂ ਨੂੰ ਬੜੇ ਜਿੱਦੀ ਵੀ ਆਉਂਦੇ, ਨਹੀਂ ਬਾਹਰ ਦਾ ਇਹੀਓ ਖਾਣਾ, ਇਓ ਵਾਲਾ ਪੀਜ਼ਾ ਖਾਣਾ, ਘਰ ਦਾ ਨੀ ਖਾਣਾ ਤੇ' ਮੈਂ ਮਤਲਬ ਲੋਕਾਂ ਨੂੰ ਇਓ ਕਹਾਂਗੀ। ਆਪਣੇ ਘਰ ਦੇ ਅੰਦਰ ਜਿੰਨੀ ਚੀਜ਼ ਹੋ, ਨਾ ਬਣਾ ਬਣਾ ਕੇ ਬੱਚਿਆਂ ਨੂੰ ਦਓ ਜਾਂ ਸਾਰੇ ਵੱਡੇ ਵੀ ਖਾਓ। ਔਹੀਓ ਚੀਜ਼ਾਂ ਬਾਹਰ ਦੀ ਚੀਜ਼ਾਂ ਬੜੀ ਨੁਕਸਾਨਦਾਇਕ ਹੈ। ਹੁਣ ਕੋਈ ਵੀ ਚੀਜ਼ਤਲ ਛੋਲੇ ਭਟੂਰੇ ਚੀਜ਼ਾਂ ਕਿੰਨੀ ਖ਼ਤਰਨਾਕ ਹੁੰਦੀਆਂ ਨਾ। ਗਰਮੀ ਵੈਸੇ ਹੀ ਹੈ! ਤੋ ਬੰਦਿਆਂ ਨੂੰ ਬਾਹਰ ਦਾ ਅਵੋਇਡ ਹੀ ਕਰਨਾ ਚਾਹੀਦਾ।
ਬਾਹਰ ਦਾ ਔ ਔਲਡ ਹੋ ਕੇ ਬੱਚ! ਬੱਚੇ ਤਾਂ ਹੀ ਸੁਧਰੇਗੇ! ਜਦ ਤੱਕ ਮਾਂ ਪਿਓ ਖੁਦ ਨਹੀਂ ਸੁਧਰਦੇ ਬ ਮਾਂ ਪਿਓ ਕੀ ਕਹਿੰਦੇ, ਨੇ ਕਿ ਚੱਲ ਬੱਚਾ ਹੈ। ਬੱਚਾ ਹੈ! ਉਹ ਇਹੀ ਚੀਜ਼ ਕਰਦਾ ਹੈ ਸਭ ਤੋਂ ਵੱਡੀ ਗਲਤੀ ਮਾਂ ਪਿਓ ਦੀ ਹੈ! ਅਗਰ ਛੋਟੇ ਹੁੰਦੇ। ਅਗਰ ਅੱਜ। ਤੋਂ ਮੈਂ ਕਹਿੰਦਾ! ਮੈਂ ਹਜੇ ਇੰਨਾ ਵੱਡਾ ਵੀ ਨਹੀਂ ਹੋਇਆ। ਅਤੇ ਇੰਨਾ ਛੋਟਾ ਵੀ ਨਹੀਂ ਹਾਂ। ਅੱਜ ਦੀ ਡੇਟ ਅੰਦਰ ਮੈਂ ਮੰਨ ਕੇ ਚੱਲਾਂ, ਕਿ ਜਦੋਂ ਸਾਡੀ ਉਮਰ ਸੀ ਛੋਟੀ ਠੀਕ ਹੈ। ਦੋ ਹਜ਼ਾਰ ਸੰਨ ਦੀ ਮੈਂ ਗੱਲ ਕਰਾਂ ਦੋ ਹਜ਼ਾਰ ਸੱਤ ਅੱਠ ਦੇ ਸੰਨ ਦੀ ਗੱਲ ਕਰਾਂ ਦੋ ਹਜ਼ਾਰ ਦਸ ਸੰਨ ਦੀ ਗੱਲ ਕਰਾਂ। ਤੇ ਉਸ ਟਾਈਮ ਤੇ ਕੀ ਹੁੰਦਾ ਸੀ। ਸਾਨੂੰ ਫ਼ੋਨ ਦੀ ਅਕਲ ਨਹੀਂ ਹੁੰਦੀ ਸੀ ਕੀ। ਫ਼ੋਨ ਕੀ ਚੀਜ਼ ਹੁੰਦੀ ਹੈ ਕਿਹੜੀ ਸ਼ੈ ਹੈ ਫੋਨ ਅਤੇ ਉਸ ਟਾਈਮ ਤੇ, ਟੀ ਵੀ ਵੀਡੀਓ ਗੇਮ, ਤੇ ਨਿਊਜ਼, ਤੇ ਕਾਰਟੂਨ ਦੇ ਚੈਨਲ
ਉਹ ਤਾਂ ਹੈ ਹੀ ਹੁਣਦੇ ਬਡੀਓ ਜੈਸੇ ਕੋਈ ਉਹ ਤਾਂ ਸਹੀ ਕਹਿ ਰਹੇ ਹੋ ਗੱਲ ਆ ਤੇ ਸਾਨੂੰ ਕੋਈ ਚੀਜ਼ ਬਣਾਉਣੀ ਨੀ ਆਉਂਦੀ ਅਸੀਂ ਬਾਹਰ ਦੀਆਂ ਚੀਜ਼ਾਂ ਸੇਮ ਆਪਣੇ ਘਰ ਦੇ ਅੰਦਰ ਫੋਨਾਂ ਦੇ ਥਰੂ ਵੀ ਬਣਾ ਸਕਦੇ ਹਾਂ ਫੋਨਾ ਦੇ ਅੰਦਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਦੀ ਹੈਲਪ ਲੈ ਕੇ ਅਸੀਂ ਘਰ ਘਰ ਦੇ ਅੰਦਰ ਸਭ ਚੀਜ਼ਾਂ ਬੱਚਿਆਂ ਨੂੰ ਪ੍ਰੋਵਾਈਡ ਜਾਂ ਵੱਡਿਆਂ ਨੂੰ ਵੀ ਅਸੀਂ ਘਰ ਦੀਆਂ ਚੀਜ਼ਾਂ ਹੋਮਮੇਡ ਚੀਜ਼ਾਂ ਬਣਾ ਸਕਦੇ ਹਾਂ ਤੇ ਅਸੀਂ ਹੈ ਜੰਕ ਫੂਡ ਤੋਂ ਪਰੇ ਹਟ ਕੇ ਨਾ ਸਾਨੂੰ ਘਰ ਦੀਆਂ ਚੀਜ਼ਾਂ ਜ਼ਿਆਦਾ ਬਣਾ ਬ
ਬਿਲਕੁਲ ਸਹੀ ਗੱਲ ਹੈ ਅੱਜ ਡੇਟ ਦਾ ਤਾਂ ਏ ਆਈ ਇੰਨਾ ਜ਼ਿਆਦਾ ਅੱਗੇ ਵੱਧ ਚੁੱਕਾ ਕਿ ਅਗਰ ਅਸੀਂ ਏ ਆਈ ਤੋਂ ਹੀ ਅਸੀਂ ਅਗਰ ਹੈਲਪ ਲਈਏ ਅਗਰ ਅਸੀਂ ਗੂਗਲ ਜਿੰਮ ਨਹੀਂ ਹੋ ਗਿਆ ਚੈਟ ਚਿਬਟੀ ਜਿਵੇਂ ਜਿਵੇਂ ਲੱ ਕਿ ਪ੍ਰਮੋਟ ਕਰਦੇ ਨੇ
ਹੁਣ ਤੇ ਸੋਸ਼ਲ ਨੈਟਵਰਕਿੰਗ ਅੰਿਆ ਵਦੀ ਵਧਦੀ ਹੋਈ ਹੈ ਹਾਂਜੀ
ਅਸੀਂ ਇਹਨਾਂ ਤੋਂ ਵੀ ਪੁੱਛ ਲਏਾਂ ਕਿ ਸਾਨੂੰ ਅੱਜ ਆਲੂ ਪਰਾਂਠੇ ਬਣਾਉਣੇ ਹੈ ਉਹੀ ਸਾਨੂੰ ਪੂਰਾ ਇਨਗਰੀਡੀਅਂਟ ਦੱਸ ਦੇਗਾ ਕਿ ਪੱਛੇਗਾਾ ਵੀ ਬਾਕਾਇਦਾ ਪੁੱਛਦੇ ਰਹੇਿੰ ਨੇ ਕਿ ਤੁਸੀਂ ਕਿੰਨੇ ਬੰਦਿਆਂ ਵਾਸਤੇ ਬਣਾਉਣੀ ਅਗਰ ਅਸੀਂ ਕਹਾਂਗੇ ਕਿ ਸਾਡੇ ਬਾਈ ਦੋ ਬੱਚੇ ਹੈਗੇ ਨੇ ਇੰਨੇ ਇੰਨੇ ਸਾਲ ਦੀ ਉਮਰ ਹੈ ਅਸੀਂ ਇੰਨੇ ਸਾਲ ਦੇ ਖੁਦ ਹੈਗੇ ਹਾਂ ਅਸੀਂ ਤਿੰਨ ਪਰਸਨ ਵਾਸਤੇ ਚਾਰ ਪਰਸਨ ਵਸਤੇ ਬਣਾਉਣਾ ਉਹ ਪ੍ਰੋਪਰ ਇੱਕ ਇੰਗਰੀੀਡੀਐਂਟ ਦਦਾ ਕਿ ਭਈ ਇੱਕ ਕਟੋਰੀ ਜਿੰਨਾ ਲਓ ਦੋ ਦੋ ਆਲੂ ਲ ਲਓ
ਹ ਹਾਂਜੀ ਹਾਂਜੀ ਹੁਣ ਸੋਸ਼ਲ ਨੈਟਵਰਕਿੰਗ ਨੇ ਬੜੀ ਜ਼ਿਆਦਾ ਸਹੂਲੀਅਤ ਕੀਤੀ ਹੈ ਕਿ ਇਹ ਚੀਜ਼ਾਂ ਮਤਲਬ ਬੰਦਾ ਨਾ ਆਰਾਮ ਨਾਲ ਘਰ ਬੈਠ ਕੇ ਵੀ ਆ ਬੜੀ ਹੈਲਪ ਲੈ ਕੇ ਨਾ ਆਸਾਨ ਤਰੀਕੇ ਦੇ ਨਾਲ ਬਣਾ ਸਕਦਾ ਆਪਣੇ ਘਰ ਦੇ ਮਸਾਲੇ ਮਸੂਲੇ ਸਬਜ਼ੀਆਂ ਯੂਜ ਕਰਕੇ ਘਰ ਦਾ ਖਾਓ ਤਾਂ ਜ਼ਿਆਦਾ ਅੱਛਾ ਹਰੀ ਸਬਜ਼ੀਆਂ ਬੱਚਿਆਂ ਨੂੰ ਖਿਲਾਓ ਬੱਚੇ ਮੰਨਦੇ ਨੀ ਕਿ ਹਰੀ ਸਬਜ਼ੀਆਂ ਨੂੰ ਤਾਂ ਉਹਨਾਂ ਦਾ ਨੱਕ ਮੂੰਹ ਫੜਾਉਂਦੇ ਨੇ ਤੇ ਉਹੀਓ ਗੱਲ ਹੈ ਕਿ ਅਸੀਂ ਫੋਨਾਂ ਦੇ ਥਰੂ ਵੀ ਨਾ ਕਾਫ਼ੀ ਚੀਜ਼ਾਂ ਆ ਗਈਆਂ ਆਸਾਨੀ ਦੇ ਨਾਲ ਅਸੀਂ ਬਣਾ ਸਕਦੇ ਹਾਂ ਕੋਈ ਮਤਲਬ ਮੁਸ਼ਕਿਲ ਕੰਮ ਨੀ ਰਹਿ ਗਿਆ ਅੱਜ ਦੇ ਟਾਈਮ ਦੇ ਨਾ ਸਭ ਚੀਜ਼ਾਂ ਆਸਾਨ ਹੋ ਗਈਆਂ ਖਾਣ ਪੀਣ ਦੀਆਂ ਬਣਾਉਣ ਦੀਆਂ ਸਾਰੀਆਂ ਚੀਜ਼ਾਂ ਹੁਣ ਸ਼ੇਖ ਸੂਪ ਹਉਦੇ ਨੇ ਅਸੀਂ ਘਰ ਦੇ ਅੰਦਰ ਹੀ ਲੈਂਦੇ ਆ ਲੋਕ ਬੱਚਿਆਂ ਨੂੰ ਬਾਹਰ ਦੇ ਸ਼ੇਕ ਜ਼ਿਆਦਾ ਪਸੰਦ ਨੇ ਲੇਕਿਨ ਮੈਂ ਕਹਿੰਦੀ ਆ ਵੀ ਘਰ ਦੇ ਅੰਦਰ ਸਭ ਚੀਜ਼ਾਂ ਬਣਾਓ
ਅੱਜ ਕੱਲ੍ਹ ਲੋਕ ਫੋਨ ਦੇ ਇੰਨੇ ਜ਼ਿਆਦੇ ਗੰਦੇ ਆਦਿ ਬਣ ਗਏ ਨੇ ਕਿ ਆਪਣੇ ਫੈਮਿਲੀ ਮੈਂਬਰ ਤੋਂ ਨਹੀਂ ਪੁੱਛਦੇ ਅਗਰ ਉਹਨਾਂ ਦੀ ਸੱਸ ਅਗਰ ਹੋਏ ਕਰੇ ਜਾਂ ਉਹਨਾਂ ਦੀ ਮਾਂ ਹੁੰਦੀ ਹੈ ਠੀਕ ਹੈ ਉਹਨਾਂ ਤੋਂ ਪੁੱਛਦੇ ਨਹੀਂ ਅੱਜ ਕੱਲ੍ਹ ਦੀ ਅੱਜ ਕੱਲ੍ਹ ਦੇ ਬੱਚੇ ਹੋਏ ਭਾਵੇਂ ਜਨਾਨੀ ਹੋਏ ਭਾਵੇਂ ਮਾਂ ਹੋਏ ਕੋਈ ਵੀ ਹੋਵੇ ਇੱਕ ਦੂਸਰੇ ਨਾਲ ਨਹੀਂ ਪੁੱਛ ਰਹੇ ਕਿ ਹਾਂ ਵੀ ਮੰਮੀ ਜਾਂ ਪਾਪਾ ਜਾਂ ਦਾਦਾ ਚਾਚਾ ਕੁਛ ਵੀ ਚੀਜ਼ ਹੋਵੇ ਕਿ ਬਈ ਇਹ ਕਿੱਦਾਂ ਕਰਨੀ ਹੈ ਨਹੀਂ ਨਹੀਂ ਤੁਸੀਂ ਫੋਨ ਤੋਂ ਵੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੀ ਚੀਜ਼ ਇਹਵੇ
ਉਹ ਤੇ ਹੈ ਨ ਅਸੀਂ ਫੋਨ ਦੇ ਉ ਨਾ ਸਾਰੀ ਚੀਜ਼ਾਂ ਦੇਖ ਦੇਖ ਕੇ ਬਣਾ ਸਕਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਘਰ ਦੇ ਖਿਲਾ ਸਕਦੇ ਹਾਂ ਤੇ ਮੈਂ ਤੇ ਸਭ ਨੂੰ ਇਹੀਓ ਕਹਾਂਗੀ ਕਿ ਬੱਚਿਆਂ ਦੀ ਜਿੱਦ ਨਾ ਕਰੋ ਕਿ ਉਹਨਾਂ ਦੀ ਨਾਲ ਗੱਲ ਨਾ ਮਾਨੋ ਸ ਕਿ ਸਾਰੀ ਗ਼ਲਤੀਆਂ ਸਾਡੇ ਮਾਂ ਬਾਪ ਦੀ ਆਉਂਦੀ ਹੈ ਵੱਡਿਆਂ ਦੀ ਗਲਤੀ ਗਲਤੀ ਆਉਂਦੀ ਹੈ ਤੇ ਬਾਹਰ ਦਾ ਨਾ ਖਿਲਾ ਕੇ ਘਰ ਦਾ ਖਿਲਾਓਸੀ ਸਿਹਤਮੰਦ ਰਹੋਗੇ ਸਵਸਥ ਰਹੋਗੇ ਉਹਦੇ ਨਾਲ ਕੋਈ ਬਿਮਾਰੀ ਤੁਹਾਨੂੰ ਮਿਲ ਕੋਈ ਰੋਗ ਨੀ ਪਏਗਾਡ ਦੇ ਅੰਦਰ ਕੋਈ ਵੀ ਨਾ ਤੇ ਸਭ ਨੂੰ ਘਰ ਦਾ ਹੀ ਮਤਲਬ ਹੋਣਾ ਚਾਹੀਦਾ ਔਰ ਹੈਲਦੀ ਖਾਣਾ ਖਾਣਾ ਚਾਹੀਦਾ ਜ਼ਿਆਦਾਤਰ ਤੇ ਉਹ ਹੈਲਦੀ ਖਾਓ ਤੇ ਜੰਕ ਫੂਡ ਨੂੰ ਘੱਟ ਬਣਾਓ ਘਰ ਦੇ ਅੰਦਰ ਨਾ ਬਣਾਓ ਭਾਵੇਂ ਕਾਫ਼ੀ ਸਮ ਸਮੇਂ ਸਮੇਂ ਦਾ ਗੈਪ ਲੈ ਲੈ ਬਣਾਓ ਕੀ ਕਹਦੇ ਤੁਸੀਂ
ਬਿਲਕੁਲ ਸਹੀ ਗੱਲ ਹੈ ਬਣਾਉਣਾ ਚਾਹੀਦਾ ਹੈ ਜਿਵੇਂ ਮਤਲਬ ਕਿ ਸਾਡੀ ਇੱਕ ਹਿਊਮਨ ਬੋਡੀ ਦੇ ਅਕੋਰਡਿੰਗ ਇੱਕ ਚੀਜ਼ ਬਣੀ ਹੋਈ ਹੈ ਇੱਕ ਸਲੈਬ ਬਣਿਆ ਕਿ ਅਗਰ ਅਸੀਂ ਰੋਟੀ ਖਾ ਰਹੇ ਹਾਂ ਤਾਂ ਸਾਨੂੰ ਚਾਵਲ ਦੀ ਵੀ ਬਹੁਤ ਜ਼ਰੂਰਤ ਹੈ ਪਰ ਅਸੀਂ ਕੀ ਕਰਦੇ ਹਾਂ ਅਗਰ ਅਸੀਂ ਰੋਟੀ ਹਰਿਆਣਾ ਤਹਿਸੀਲ ਦ ਪੰਦਰਾਂ ਪੰਦਰਾਂ ਦਿਨ ਘਰੇ ਰੋਟੀ ਬਣ ਰਹੀ ਹੈ ਸਬਜ਼ੀਆਂ ਮਮੀ ਤਰ੍ਹਾਂ ਤਰ੍ਹਾਂ ਦੀਨ ਨਾਲ ਲੈਂਦੇ ਦਾਲਾਂ ਤਰ੍ਹਾਂ ਤਰ੍ਹਾਂ ਦੀਆਂ ਬਣਦੇ ਸਾਨੂੰ ਇੱਕ ਚੀਜ਼ ਕਰਨੀ ਚਾਹੀਦੀ ਕਿ ਦੁਪਹਿਰੇ ਇੱਕ ਕਟੋਰੀ ਇੱਕ ਵਾਸਤੇ ਛੋਟੀ ਜਿਹੀ ਇੱਕ ਗਿਲਾਸ ਲੈ ਲੈਂ ਉਹ ਚਾੌਲ ਬਣਾਈ ਲਿੱਤੇ ਕਿ ਦੁਪਹਿਰੇ ਦੁਪਹਿਰੇ ਖਤਮ ਹੋ ਗਏ ਫਿਰ ਸ਼ਾਮੀ ਬਾਗ ਰੋਟ
ਤਾਜ਼ਾ-ਤਾਜ਼ਾ ਬਣਾਓ ਹਾਂਜੀ ਤਾਜ਼ਾ ਵੀ ਬਣਾਓ, ਚਲੋ ਮੈਨ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਚਲੋ ਫੇਰ ਮਿਲਣੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਜ ਸਤਿ ਸ੍ਰੀ ਅਕ